ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ ਚਾਲ ਜੇ?
ਵਧੀਆ ਜੀ ਵਧੀਆ।
ਹਾਂਜੀ ਬਸ ਵਧੀਆ ਜੀ ਹੋਰ।
ਹਾਂਜੀ-ਹਾਂਜੀ ਸਾਰੇ-
ਅੱਛਾ ਜੀ ਚਲੋ ਅੱਜ ਨਾ ਅਸੀਂ ਨਾ ਅ ਤਿਉਹਾਰਾਂ ਦੇ ਵਿਸ਼ੇ ਬਾਰੇ ਅਸੀਂ ਗੱਲ ਕਰਦੇ ਹਾਂ ਜਿਵੇਂ ਲਗਾ ਲਓ ਦੀਵਾਲੀ ਹੋਗੀ।
ਹਾਂਜੀ।
ਹਨਾ ਤੁਸੀਂ ਤੁਹਾਨੂੰ ਦੀਵਾਲੀ ਦਾ ਤਿਉਹਾਰ ਪਸੰਦ ਆ।
ਵੀ ਜ਼ਿਆਦਾ ਨੀ ਥੌੜਾ-ਬੋਤਾ ਹੀ ਦੀਵਾਲੀ ਤੇ ਹੱਥ-ਹੁੱਥ ਵੀ ਸਨ ਜਾਂਦੇ ਆ।
ਹਾਂਜੀ-ਹਾਂਜੀ ਬਿਲਕੁਲ।
ਨਾਲੇ ਵੀ ਥੌੜਾ-ਬੌਤਾ ਈ।
ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਇਕ ਤਿਉਹਾਰ ਤੇ ਵਧੀਆ ਲੱਗਦਾ ਵਾ ਨਾ ਕਿਉਂਕਿ ਇਸ ਦਿਨ ਦੀਵਾਲੀ ਦੇ ਤਿਉਹਾਰ ਵਿੱਚ ਜਗਮਗ ਬਹੁਤ ਹੁੰਦੀ ਆ ਹਨਾ ਸਾਰੇ ਵਾਸੇ ਰੋਸ਼ਨੀ ਹੁੰਦੀ ਆ ਇਹ ਕਿ ਲਾਈਟਾਂ ਜਗਦੀਆ ਰਹਿ ਦਿੰਆਂ ਬੱਚ ਚਗ ਖੁਸ਼ ਰਹਿੰਦੇ ਨੇ ਫੁਲਝੜੀਆਂ ਚਲਾਉਂਦੇ ਨੇ ਪਟਾਕੇ ਚਲਾਉਂਦੇ ਨੇ ਹਨਾ ਚਲੋ ਇੱਕ ਤਾਂ ਇੱਕ ਤਾਂ ਹਰ ਕਿਸੇ ਨੂੰ ਤਿਉਹਾਰਾਂ ਦਾ ਸ਼ੌਂਕ ਹੁੰਦਾ ਹਨਾ ਜੀ ਤੇ ਦਿਨ ਤਿਉਹਾਰ ਮਨਾਉਂਦੇ ਨੇ ਪਰ ਇਹਦੇ ਵਣੇ ਇੱਕ ਬੰ ਨੁਕਸਾਨ ਵੀ ਬਹੁਤ ਹੋ ਜਾਂਦੇ ਨੇ
ਹਾਂਜੀ ਬਹੁਤ ਜ਼ਿਆਦਾ
ਹਾਂਜੀ ਤੇ ਜਿਹਦੇ ਕਰਕੇ ਹਾਂਜੀ ਬਿਲਕੁੱਲ ਜਿਵੇਂ ਅੱਗ ਲੱਗ ਸਕਦੀ ਆ ਅੱਜ-ਕੱਲ੍ਹ ਜਿਵੇਂ ਅਨਾਰ ਲਗਾ ਲੋ ਬ ਚੇ ਨਾ ਅੱਜ ਕੱਲ ਜਿਵੇਂ ਹੱਥਾਂ ਦੇ ਉੱਤੇ ਰੱਖ ਕੇ ਅਨਾਰ ਚਲਾਉਂਦੇ ਨੇ
ਹਾਂਜੀ ਹਾਂਜੀ
ਤੇ ਅ ਜਿਹਦੇ ਚ ਇੱਕਦਮ ਬੰਬ ਜਹਾ ਫਟ ਜਾਂਦਾ ਹਨਾ ਉਹਨਾ ਹੱਥ ਸੜਨ ਦਾ ਵੀ ਡਰ ਰਹਿੰਦਾ ਆ
ਹਾਂਜੀ ਰਹਿੰਦਾ ਬਹੁਤ ਜ਼ਿਆਦਾ ਹਾਂਜੀ-ਹਾਂਜੀ
ਤੇ ਬਾਕੀ ਇਹ ਕਿ ਹਾਂਜੀ ਤੇ ਇਹ ਹੈ ਕਿ ਫੁੱਲ ਝੜੀਆਂ ਦਾ ਚਲੋ ਕੋਈ ਡਰ ਨੀ ਹੁੰਦਾ ਉਹ ਛੋਟੇ ਛੋਟੇ ਬੱਚਿਆਂ ਵਾਸਤੇ
ਹਾਂਜੀ ਉਹਨਾਂ ਦਾ ਨਹੀਂ ਡਰ ਹੁੰਦਾ ਹਾਂਜੀ-ਹਾਂਜੀ ਉਹਨਾਂ ਦਾ ਨਹੀਂ ਗ ਡਰ ਹੁੰਦਾ
ਹਾਂਜੀ ਬਿਲਕੁਲ ਤੇ ਇਹ ਹੁੰਦਾ ਕਿ ਚਲੋ ਅੱਜ ਕੱਲ ਤੋਂ ਜਿਸ ਤਰ ਛੋਟੇ ਛੋੇਟੇ ਬੱਚੇ ਦੇ ਕਈਆਂ ਨੂੰ ਉਹਨਾਂ ਨੂੰ ਛੋਟੇ ਛੋਟੇੱ ਬਚਿਆਂ ਨੂੰ ਬਹੁਤ ਸ਼ੌਕ ਹੁੰਦਾ ਉ ਥ ਨਿੱਕੇ-ਨਿੱਕੇ ਫੂਕੀ ਬੰਬ ਕਹਿੰਦੇ ਨਾ ਆਂਦੇ ਨੇ ਜਿਹੜੇ ਸੁੱਟ ਕੇ ਚਲਾ ਦਿੰਦੇ ਨੇ ਮੈਨੂੰ ਉਹ ਬੜੇ ਵਧੀਆ ਲੱਗ ਦੇ ਨੇ ਜੀ ਉਹ ਮੈਂ ਮਤਲਬ ਕਹਿ ਲਓ ਕਿ ਸੂਟ-ਸੁੱਟ ਕੇ ਚਲਾਈ ਜਾ
ਹਾਂਜੀ ਉਹ ਵਧੀਆ ਹੁੰਦੇ
ਹਾਂਜੀ ਤੇ ਬਾ ਕੀ ਇਹ ਕਿ ਦੀਵਾਲੀ ਦਾ ਤਿਉਹਾਰ ਤੇ ਚਲੋ ਵਧੀਆ ਲੱਗਦਾ ਇਸ ਦਿਨ ਲੋਕੀ ਦਿਨ ਦਿਹਾਾਰ ਦੇ ਟਾਈਮ ਆਪਣੇ-ਆਪਣੇ ਰਿਸ਼ਤੇਦਾਰਾਂ ਘਰੇ ਮਠਿਆਈਆਂ ਲੈ ਕੇ ਜਾਂਦੇ ਨੇ ਵਕ ਸਬ ਤਰਾਂ ਦੀਆਂ ਮਠਿਆਈਆਂ ਲੱਗੀਆਂ ਹੁੰਦੀਆਂ ਬਾਜ਼ਾਰਾਂ ਚ ਹਨਾ ਜੀ
ਆਪਣੇ ਘਰ ਵੀ ਸਜਾਉਂਦੇ ਵਾ ਵਧੀਆ ਲੱਗਦਾ ਵਾ
ਹਾਂਜੀ ਬਿਲਕੁਲ ਇੱਕ ਤਾਂ ਅੱਜ ਕਲ ਲੋਕੀ ਰੰਗੋਲੀ ਬਹੁਤ ਮਨਾਉਂਦੇ ਨੇ ਦੀਵਾਲੀ ਵਾਲੇ ਦਿਨ ਤੇ ਰਾਤ ਨੂੰ ਜਿਵੇਂ ਪੂਜਾ ਕਰਦੇ ਤੁਸੀਂ ਕਰਦੇ ਜੇ ਜ ਦੀਵਾਲੀ ਮਨਾਉਂਦੇ ਰਾਤ ਨੂੰ ਪੂਜਾ ਕਰਦੇ ਆ ਲਕਸ਼ਮੀ ਮਾਤਾ ਦੀ
ਹਾਂਜੀ ਹਾਂਜੀ
ਹਾਂਜੀ ਤੇ ਇੱਕ ਉਹਨਾ ਚ ਪ੍ਰਸ਼ਾਦ ਵੀ ਕਿੱਡੇ-ਕਿੱਡੇ ਸੋਹਣੇ ਖਿਡੌਣਿਆਂ ਦਾ ਪ੍ਰਸ਼ਾਦ ਹੁੰਦਾ ਆ
ਹਾਂਜੀ ਹਾਂਜੀ ਹੁੰਦਾ
ਹਾਂਜੀ ਤੇ ਜੀ ਪੂਜਾ ਕਰੀ ਦੀ ਐ ਜਦੋਂ ਪੂਜਾ ਕਰੀਦੀ ਸੀ ਸਾਰੇ ਮਤਲਬ ਪਰਿਵਾਰ ਇਕੱਠਾ ਹੋ ਕੇ ਅਸੀਂ ਪੂਜਾ ਕਰਦੇ ਆਂ ਫੇਰ ਬਾਅਦ ਵਿੱਚ ਅਸੀਂ ਆਤਿਸ਼ਬਾਜ਼ੀ ਚਲਾਉਣ ਜਾਈਦੀ ਆ ਹਾਂਜੀ ਇਹ ਤਾਂ ਤਿਉਹਾਰ ਚਲੋ ਹਾਂਜੀ ਬਿਲਕੁਲ ਇਹ ਤਿਉਹਾਰ ਨਾਲ ਹੀ ਨਾ ਸਾਡੇ ਗੁਰੂਆਂ ਵਾਸਤੇ ਵੀ ਜੁੜਿਆ ਹੋਇਆ ਗੁਰੂਆਂ ਦੇ ਨਾਲ ਵੀ ਜਿਵੇਂ ਕਹਿ ਲਓ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਵੀ ਗਵਾਲੀਅਰ ਦੇ ਕਿਲ੍ਹੇ ਚੋਂ ਅ ਛਡਾਏ ਸੀ ਇਹਨਾਂ ਨੇ ਹੈਨਾ
ਹਾਂਜੀ ਹਾਂਜੀ
ਕਿੰਨੇ ਗੁਰੂ ਛੁਡਾਏ ਸੀ ਉਹਨਾਂ ਨੇ ਤਾਂਹੀਆਂ ਤੇ ਕੁਛ ਬੰਦੀ ਛੋੜ ਦਿਵਸ ਵੀ ਕਿਹਾ ਜਾਂਦਾ ਇਹਨੂੰ
ਹਾਂਜੀ ਹਾਂਜੀ
ਹਾਂਜੀ ਵਧੀਆ ਲੱਗਦਾ ਸਗੋਂ ਇਹ ਤਿਉਹਾਰ ਵੀ ਮਨੂੰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਬਸ ਇਹਦੇ ਥੋੜੇ ਬਹੁਤ ਨੁਕਸਾਨ ਇਹ ਹੈਗੇ ਆ ਕੀ ਇੱਕ ਤੇ ਜਦੋਂ ਅਸੀਂ ਆਤਿਸ਼ਵਾਦੀ ਚਲਾਉਂਦੇ ਹਾਂ ਹਾਂਜੀ
ਹੱਥ ਸੱੜ ਜਾਂਦੇ ਅੱਗ ਵਗੈਰਾ ਲਗ ਜਾਂਦੀ ਹੱਥ ਸੜ ਜਾਂਦੇ
ਹਾਂਜੀ ਇੱਕ ਤਾਂ ਇਹਦਾ ਜਿਹੜਾ ਧੂੰਆਂ ਹੁੰਦਾ ਨਾ ਉਹ ਬਹੁਤ ਫੈਲਦਾ ਆ
ਹਾਂਜੀ ਹਾਂਜੀ ਉਹ ਵੀ ਜੋ ਸਾਹ ਵਗੈਰਾ ਦਾ ਪ੍ਰੋਬਲਮ ਹੁੰਦੀ ਥੋੜੀ ਜਿਹੀ
ਹਾਂਜੀ ਬਿਲਕੁਲ ਉਹ ਨਾ ਧੂੰਆਂ ਇੰਨਾ ਕੁ ਜ਼ਿਆਦਾ ਫੈਲਣ ਲੱਗ ਪੈਂਦਾ ਜਿਦੇ ਨਾਲ ਇੱਕ ਤੇ ਚਲੋ ਮੱਛਰ ਜਿਵੇਂ ਮੱਛਰ ਤਾਂ ਹੋਇਆ ਹੁੰਦਾ ਚਲੋ ਧੂੰਏ ਦੇ ਨਾਲ ਮੱਛਰ ਤੇ ਮਰ ਜਾਂਦਾ ਪਰ ਇੱਕ ਪੋਲਿਊਸ਼ਨ ਇੰਨਾ ਜ਼ਿਆਦਾ ਫੈਲ ਜਾਂਦਾ ਨਾ ਸਾਹ ਲੈਣ ਵਿੱਚ ਵੀ ਦਿੱਕਤ ਆਉਣ ਲੱਗ ਪੈਂਦੀ ਹੈ ਹਨਾ ਜੇ ਇਹਦੇ ਨਾਲ ਸਾਡੇ ਕਈ ਬਿਮਾਰੀਆਂ ਲੱਗ ਜਾਂਦੀਆਂ ਸਾਡੇ ਸਰੀਰਾਂ ਨੂੰ ਵੀ
ਹਾਂਜੀ
ਹਾਂ ਹਾਂਜੀ ਤੇ ਤੁਸੀਂ ਆਪਣੇ ਘਰ ਕਿਵੇਂ ਦੀਵਾਲੀ ਦਾ ਮਤਲਬ ਤਿਉਹਾਰ ਮਨਾਉਂਦੇ ਜੇ
ਹਾਂਜੀ ਦੇ ਵੀ ਸਾਰੇ ਅੱਛਾ ਜੀ।
ਕੱਠੇ ਕੁੱਠੇ ਹੋਕੇ ਪਟਾਕੇ ਲੈ ਆ ਗਏ ਫਿਰ ਚਲੋਉਨੇ ਆ ਜੀ। ਸਾਰੇ ਇੱਕੋ ਸਥਾਂ ਤੇ
ਅੱਛਾ ਜੀ।
ਹਾਂਜੀ।
ਇੱਕ ਅੱਜ ਕਲ ਕਿੰਨੇ ਸਾਰੇ ਬੰਦ ਚੱਲੇ ਨਾ ਜਿਹੜੀ ਇੱਕੋ ਸਾਈਡ ਲੜੀ ਕਿੱਡੀ ਲੰਬੀ ਕਿੰਨੇ ਪਟਾਕੇ ਦੀ ਹਜ਼ਾਰ ਸ਼ਾਤ ਪਟਾਕਿਆਂ ਦੀ ਲੜੀ ਹੁੰਦੀ ਹੈ।
ਹਾਂਜੀ ਹਾਂਜੀ ਲਾਲ ਜੇ ਹੁੰਦੇ ਜਿਹੜੇ
ਹਾਂਜੀ ਹਾਂਜੀ ਉਹ ਕਿੱਥੋਂ ਤੱਕ ਚਲਾਓ ਤੇ ਕਿੰਨੀ ਲੰਬੀ ਚਲਦੀ ਜਾਂਦੀ। ਚੱਲਦੀ ਜਾਂਦੀ ਅੱਜ ਕਲ ਇੱਕ ਹਵਾਈਆਂ ਵੀ ਚੱਲਦੀਆਂ। ਹਾਂਜੀ ਹਾਂਜੀ ਇੱਕ ਉਹ ਹਵਾਈਆ ਵਾਲੀ ਵੀ ਇੱਕ ਚੱਲਦੀ ਹੈ ਨਾ ਡੱਬਾ ਆ ਜਿਹੜਾ ਪੂਰਾ ਆਪਣੇ ਆਪ ਹੀ ਹਵਾਈਆਂ ਚੱਲਦੀਆਂ ਜਾਂਦੀ ਇੱਕ ਉਹਨੂੰ ਅੱਗ ਲਗਾ ਦੋ ਤੇ।
ਹਾਂਜੀ ਹਾਂਜੀ ਚੱਲੀਆਂ ਵਾ।
ਹਾਂਜੀ ਮੈਂ ਪਰ ਕਦੀ ਉਹ ਚਲਾਈਆਂ ਨੀ ਅੱਜ ਤੱਕ ਸਾਡੇ ਤੇ ਮਤਲਬ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਜਿਵੇਂ ਕਹਿ ਲਓ ਵੀ ਅਸੀਂ ਆਪਣੇ ਹੱਥ। ਹੱਥਾਂ ਦੇ ਵਿੱਚ ਹਵਾਈ ਫੜ ਕੇ ਨਾ ਉਸ ਤੇ ਅੱਗ ਲਗਾ ਦੇਦੀ ਸੀਗਾ ਹੱਥ ਚ ਬੋਤਲ ਵਿੱਚ ਰੱਖਣ ਦੀ ਵੀ ਨ ਜ਼ਰੂਰਤ। ਪੈਂਦੀ ਹੁੰਦੀ ਸੀ ਹੱਥਾਂ ਚ ਰੱਖ ਕੇ ਚਲਾ ਦਈਦੇ।
ਹਾਂਜੀ ਅਸੀਂ ਵੀ ਏਦਾਂ ਹੀ ਕਰਦੇ ਹੁੰਦੇ ਹਾਂ ਵੀ ਆਪੇ ਹੀ ਚਲਾ ਨੀ ਹਵਾਈ।
ਘਰ ਵੜ ਜਾਣੀ ਕਦੇ ਕਿਹੇ ਦੇ ਘਰ ਵੜ ਜਾਣੀ ਇਹ ਕਿ ਇੰਜੋਏ ਤਾਂ। ਕਰੀਦਾ ਸੀ ਪਰ ਇਹਦੇ ਚ ਥੋੜਾ ਸਾਨ ਵੀ ਹੋ ਜਾਂਦਾ ਕਈ ਲੋਕਾਂ ਦਾ ਹਨਾ ਏਦਾਂ ਕਰਨ ਦੇ ਨਾਲ।
ਹਾਂਜੀ ਵੁੰਦਾ ਆਹ।
ਹਦਾ।
ਇੱਕ ਬਣਦੀ ਵਾ ਪੈਰਾ ਸ਼ੂਟ ਨੀਲਦਾ ਪਿੱਛੇ ਉਹ ਵੀ ਬੜੀ ਵਧੀਆ ਹੁੰਦੀ।
ਹਾਂਜੀ ਹਾਂਜੀ ਪਰ ਮੈਂ ਕਦੀ ਇਹ ਸੁਣਿਆ ਜ਼ਰੂਰ ਹੈ ਪਰ ਮੈਂ ਅੱਜ ਤੱਕ ਕਦੇ ਨਿਕਲਿਆ ਪੈਰਾਸ਼ੂਟ ਵੇਖਿਆ ਹੀ ਨੀ ਓਦੇ ਵਿੱਚੋ। ਮੈਂ ਸੁਣ ਨਾਮ ਜਰੂਰ ਸੁਣਿਆ ਪੈਰਾਸ਼ੂਟ ਵਾਲੀ ਹਵਾਈ ਹੁੰਦੀ ਹੈ। ਨਿਕਲਿਆ ਸੀ ਅੱਛਾ ਜੀ। ਪਰ ਮੈਂ ਅਜੇ ਤੱਕ ਕਦੀ ਨਿਕਲਿਆ ਨੀ ਦੇਖਿਆ ਉਹਦੇ ਚ ਪੈਰਾਸ਼ੂਟ ਕਿੱਦਾਂ ਨਿਕਲਦਾ। ਨਾਮ ਜ਼ਰੂਰ ਇਸ ਚੀਜ਼ ਦਾ ਸੁਣਿਆ ਛੋਟੇ ਛੋਟੇ ਅਨਾਰ ਸੁਣੇ ਨੇ ਅਨਾਰਾਂ ਦੇ ਨਾਲ। ਲਾਈਨ ਫਾਂ ਇੱਕ ਚਿੱਟ ਪੁੁੱਟ ਚੁੜੀ ਪਤਾ ਨੀੱ ਏਦਾਂ ਦਾ ਕੁਛ ਹੁੰਦਾ ਵਾ ਨਾਮ। ਟੱਟ ਪੁੁੱਟ ਕਰਕੇ
ਹਾਂਜੀ। ਤੇ ਉਹਦਾ ਵ ਉਹਦਾ ਨਾਮ ਜਰੂਰ ਆਂਦਾ ਹਤ ਚ ਪਕੜ ਕੇ ਚਲਾਲੀ। ਹਾਂਜੀ ਹਾਂਜੀ।
ਹਮ।
ਠੀਕ ਹੈ। ਪਰ ਵਧੀਆ ਲੱਗਦਾ ਹਨਾ ਦੀਵਾਲੀ ਦਾ ਤਿਉਹਾਰ ਮੈਨੂੰ ਉਹ ਤਾਂ ਬਹੁਤ ਵਧੀਆ ਲੱਗਦਾ ਇੱਕ ਤੇ। ਘਰ ਦੇ ਵਿੱਚ ਰੌਣਕ ਲੱਗੀ ਰਹਿੰਦੀ ਆ ਹਨਾ ਉਸਦੀ ਦੀਵਾਲੀ ਵਾਲੇ ਦਿਨ। ਸਾਰੇ ਲੋਕੀ ਆ ਬਾਜ਼ਾਰਾਂ ਵਿੱਚ ਬਹੁਤ ਰੌਣਕ ਹੁੰਦੀ ਆ ਜਾਓ ਤੇ। ਕਿੰਨਾ ਬਾਜ਼ਾਰ ਸਜ਼ਿਆ ਹੁੰਦਾ ਵਾ ਹਰ ਤਰ੍ਹਾਂ ਤਰ੍ਹਾਂ ਦੇ ਲੋਕ ਸ਼ੋਪਿੰਗ ਕਰਨ ਜਾਂਦੇ ਨੇ। ਚੱਟ ਚ ਸ਼ੋਪਿੰਗ ਕਰਨ ਦੇ ਮਠਿਆਈਆਂ ਲੈ ਕੇ ਆਦੇ ਆਪਣੇ ਘਰ ਉਸਦੇ। ਬੱਚਿਆਂ ਨੂੰ ਸ਼ੋਪਿੰਗ ਕਰਾ ਕੇ ਦਿੰਦੇ ਆ ਬੱਚਿਆਂ ਨੂੰ ਤਾਂ ਜ਼ਿਆਦਾਤਰ। ਇਹ ਮਤਲਬ ਕਹਿ ਲਓ ਕਿ ਪਟਾਕਿਆਂ ਵਿੱਚ ਜਿਆਦਾ ਹੁੰਦਾ ਕਿ ਸਾਡੇ ਅੱਜ ਪਟਾਕੇ ਆਉਣੇ ਆ। ਅਸੀਂ ਇੱਦਾਂ ਏ ਚਲਾਉਣੇ ਆ।
ਹਾਂਜੀ ਜਿ ਬੱਚਿਆਂ ਨੂੰ ਸ਼ੌਕ ਹੀ ਬੜਾ ਹੁੰਦਾ ਹੈ।
ਹਾਂਜੀ।
ਹਾਂਜੀ।
ਬਾਕੀ ਹੋਰ, ਬਾਕੀ ਸਾਡੇ ਘਾੱਰ ਤੇ ਚਲੋ ਛੋਟੇ-ਛੋਟੇ ਬੱਚੇ ਹੈਗੇ ਨੇ। ਕੁੜੀਆਂ ਨੇ ਕੁੜੀਆਂ ਨੂੰ ਜੈਦਾ ਫੁੱਲਝੜੀਆਂ ਦਾ ਸ਼ੋਕ ਹੁੰਦਾ ਨਾ, ਫੁੱਲਝੜੀਆਂ ਚਲਾਈ ਜਾਈਏ ਬਾੱਸ
ਹੂੰ ਹਾਂਜੀ, ਹਾਂਜੀ।
ਹਾਂਜੀ, ਬਾਕੀ ਜਿਦੋ ਸਾਡੇ ਘਾੱਰ ਮ ਮਤਲਬ ਜਦੋ ਦਵਾਲੀ ਆਂਦੀ ਨਾ ਅਸੀ ਤਾ ਆਪਣੇ ਘਾੱਰ ਦੇ ਵਿੱਚ ਲਾਈਟਾਂ ਦੀ ਵੀ ਸਜਾਵਟ ਬੋਤ ਜੈਦਾ ਕਰਦੀ ਐ।
ਹਾਂਜੀ, ਓ ਵੀ ਵਦੀਆ ਲੱਗਦਾ ਅਹੀਂ ਵੀ ਐਂ ਪੂਰੇ ਘਾੱਰ ਸਜਾ‌ ਦੇਨੇ ਲੈਟਾਂ ਨਾਲ
ਹੂੰ, ਦੀਵੇ ਦੂਵੇ ਜਗਾਓ ਹਨਾ।
ਹਾਂਜੀ, ਅਹੀਂ ਵੀ ਦੀਵੇ ਪੂਰੇ ਘਾੱਰ ਚ ਈ ਲਾਨੇ ਆ ਅਹੀਂ ਵੀ
ਹਾਂ।
ਹਾਂਜੀ। ਹਾਂਜੀ, ਹਾਂਜੀ।
ਹੋਰ ਬਾਕੀ ਤੁਸੀ ਫੇਰ ਮਤਲਬ ਕਿਵੇਂ ਕਰਦੇ ਜੇ
ਅਸੀ ਵੀ ਇੱਦਾਂ ਈ ਵੀ ਸਾਰੇ ਇੱਕੋ ਥਾਂ ਤੇ ਇਕੱਠੇ ਹੋ ਜਾਨੇ ਆਂ।
ਹਾਂ, ਹਾਂ।
ਵੀ ਇੱਕ ਥਾਂ ਤੇ ਕੱਠੇ ਹੋਗੇ ਅਈਂ ਸਾਰੇ ਵੀ ਘਾੱਰ ਤੇ ਮੇਰੇ ਚਾਚੇ ਤਾਏ ਹੋਣੀ ਵੀ ਇਕੋ ਥਾਂ ਤੇ ਲੇਆਨਗੇ ਸਾਰੇ ਪਟਾਕੇ
ਹੂੰ, ਹੂੰ।
ਤੇ ਫੇਰ ਸਾਰੇਆਂ ਨੇ ਇੱਕੋ ਥਾਂ ਤੇ ਚਲੋਣੇ ਕੱਠੇ, ਹਾਂਜੀ।
ਠੀਕ ਐ, ਤੇ ਬਾਕੀ ਏ ਐ ਕਿ ਏਦੇ ਵਿੱਚ ਖਰਚਾ ਵੀ ਹਨਾ ਕਿੰਨਾ ਆ ਜਾਂਦਾ ਆ।
ਬੋਤ ਜਾਦਾ
ਹਾਂਜੀ।
ਤੇ ਪਟਾਕੇ ਬੜੇ ਮੈਂਗੇ ਹੋ ਜਾਨਗੇ ਹੁਣ ਤੇ
ਹਾਂ।
ਹੂੰ‌‌ ਹਾਂਜੀ, ਹਾਂਜੀ।
ਏਦੇ ਵਿੱਚ ਮੈਂਗਾਈ ਤੇ ਚਲੋ ਕਾਫ਼ੀ ਹੋ ਜਾਂਦੀ ਐ, ਤੇ ਪਰ ਲੋਕਾਂ ਨੂੰ ਬੱਚਤ ਵੀ ਏਨਾਂ ਚੀਜ਼ਾਂ ਵਿੱਚ ਈ ਹੁੰਦੀ ਏ ਨਾ।
ਹਾਂਜੀ ਇੰਨਾ ਚ, ‌ ਇੰਨਾ ਚ ਹਾਂਜੀ, ਹਾਂਜੀ।
ਹੂੰ ਹਾਂਜੀ, ਇਨਾਂ ਦੀ ਹੁੰਦੀ ਬੱਚਤ ਇੰਨਾ ਈ ਹੁੰਦੀ ਲੋਕਾਂ ਨੂੰ ਕਯੋਂਕਿ ਓਨਾਂ ਨੇ ਕਮੋਣਾ ਵੀ ਹੁੰਦਾ ਫੇਰ
ਹੂੰ, ਸਈ ਗਾੱਲ ਐ ਜੀ, ਹੁਣ ਮੈਨ ਹੁੰਦਾ ਈ ਐ ਬਾਕੀ ਏ ਕਿ ਚਲੋ ਏ ਓ ਖੁਸ਼ੀ ਦਾ ਏਕ ਤੈਆਰ ਹੁੰਦਾ ਵੀ ਚਲੋ ਸਾਰੇ ਮਨੋਦੇ ਰਾਲ‌ ਮਿਲ ਕੇ ਖੁਸ਼ ਹੋਕੇ ਈ।
ਹਾਂਜੀ, ਹਾਂਜੀ ਤੁਸੀ ਕੈਂਜ ਮਨੋਦੇ ਪੇ
ਸਾਡੇ ਵੀ ਏਦਾਂ ਈ। ਆ ਰੇਆ ਤੇ ਬਾਕੀ ਏ ਕਿ ਜੇੜੇ ਸਾਡੇ ਘਰਾਂ ਦੇ ਵਿੱਚ ਦੀਵਾਲੀ ਮਨਾਈ ਦੀ ਏ, ਤੇ ਦਵਾਲੀ ਮਨਾਦੇ ਸਾਡੇ ਵੀ ਅਸੀ ਤਾ ਸਾਰੇ ਬੱਚੇ ਛੋਟੇ-ਛੋਟੇ ਕੱਠੇ ਹੋਏ ਜਾਂਦੇ ਨੇ, ਤੇ ਓਵੀ ਨਾਲ ਲੱਗ ਰੇਂਦੇ ਨੇ ਸਾਰੇ
ਅੱਛਾ
ਹਾਂਜੀ, ਓ ਪਟਾਕੇ ਕੋਈ ਚਲੋਂਦਾ ਕੋਈ ਕੁੱਜ ਕਰਦਾ ਆਪਨੀ, ਆਪਨੀ ਮਰਜ਼ੀ ਦੇ ਨਾਲ
ਅੱਛਾ, ‌ ਅੱਛਾ। ਬੱਚੇਆਂ ਨੂੰ ਈ ਜਾਦਾ ਸ਼ੋਕ ਹੁੰਦਾ ਅਹੀ ਪਟਾਕੇ ਚਲਾ ਲੀਏ
ਹਾਂਜੀ, ਬੱਚੇਆਂ ਨੂੰ ਜਾਦਾ ਸ਼ੋਕ ਹੁੰਦਾ ਵਾ, ਕੇਕ ਰਾਤ ਨੂੰ ਪੂਜਨ ਕਰੀਦਾ ਵਾ। ਜੇੜੇ ਵਿੱਚ ਮਤਲਬ ਅ ਲੱਕਸ਼ਮੀ ਮਾਤਾ ਦੀ ਪੂਜਾ ਕਰੀਦੀ ਏ ਰਾਤ ਨੂੰ ਓ ਜੇੜੇ ਰੱਖੀ ਦੇ ਆ, ਪ੍ਰਸ਼ਾਦ ਵਗੈਰਾ।
ਹਾਂਜੀ, ਹਾਂਜੀ ਕਰਦੇ ਏਨਾ
ਹੋਰ ਬਾਕੀ?
ਬਸ ਵਧੀਆ ਜੀ।
ਹਾਂਜੀ ਹੋਰ ਰੋਟੀ-ਪਾਣੀ ਖਾ ਲਿਆ ਤੁਸੀਂ?
ਹਾਂਜੀ-ਹਾਂਜੀ
ਠੀਕ ਅ ਜੀ ਕੀ ਬਣਾਇਆ ਸੀ ਅੱਜ?
ਅੱਜ ਬਣਾਇਆ ਹੀ ਆ ਭਿੰਡੀਆਂ ਬਣਾਈਆਂ।
ਅੱਛਾ।
ਹਾਂਜੀ-ਹਾਂਜੀ ਤੁਸੀਂ ਕੀ ਬਣਾਇਆ ਅੱਛਾ-ਅੱਛਾ। ਹੂੰ ਨਹੀ ਹੱਲੇ ਖਾਂਣੀ ਰੋਟੀ
ਹਾਂਜੀ-ਹਾਂਜੀ।
ਬਾਕੀ ਤੇ ਅਸੀਂ ਏਦਾਂ ਈ ਆ ਕਿ ਚੱਲੋ ਖਾਂਦੇ ਪੀਂਦੇ ਰੋ ਹਨਾ।
ਹਾਂਜੀ-ਹਾਂਜੀ।
ਹੈਲੋ।
ਹੈਲੋ ਹਾਂਜੀ-ਹਾਂਜੀ
ਹਾਂਜੀ ਬਾਕੀ ਏ ਕੀ ਚਲੋ ਤੁਹਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਿਆ ਅਸੀ ਫੇਰ ਦੁਬਾਰਾ ਕਾੱਲ ਨਾਲ ਜੁੜਾਂਗੇ।
ਠੀਕ ਆ ਜੀ ਠੀਕ